ਹੈਲੋ।
ਹੈਲੋ।
ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ ਜੀ, ਹੋਰ ਸੁਣਾਓ ਠੀਕ ਓ?
ਹਾਂਜੀ-ਹਾਂਜੀ, ਵਧੀਆ, ਤੁਸੀਂ ਸੁਣਾਓ?
ਹੋਰ ਕੀ ਕਰਦੇ ਪਏ?
ਕੁੱਛ ਨੀ, ਬਸ ਹੁਣ ਵੇਲੇ ਹੋਏ ਆ। ਹਾਂਜੀ, ਬੈਠੇ ਸੀ ਥੋੜਾ ਤੇ ਤੁਹਾਡਾ ਫੋਨ ਆ ਗਿਆ, ਮੈਂ ਗੱਲ ਕਰਲਾ
ਹਾਂ, ਹੋਰ ਨਾਸ਼ਤਾ ਪਾਣੀ ਹੋ ਗਿਆ?
ਹਾਂਜੀ-ਹਾਂਜੀ ਹੋ ਗਿਆ ਵਧੀਆ, ਬ ਹੁਣੇ ਬੈਠ ਹੁਣ ਚਾਹ ਪੀਂਨੇ ਆ, ਲੁ ਕੇ ਪੀਂਦੇ ਆ ਥੋੜਾ।
ਅੱਛਾ, ਹਾਂ ਮੈਂ ਕਿਆ ਚੱਲ ਮੈਂ ਵੀ ਪੁੱਛਾਂ, ਕੀ ਹਾਲ ਚਾਲ ਏ।
ਹਾਂਜੀ-ਹਾਂਜੀ ਹੋਰ, ਤੁਸੀਂ ਕਰ ਲਿਆ ਨਾਸ਼ਤਾ?
ਹਾਂ ਬਸ ਅਸੀਂ ਵੀ ਹਜੇ ਹੁਣੇ ਈ ਫਰੀ ਹੋਇਆ, ਥੋੜ੍ਹੀ ਦੇਰ ਈ ਲਾਈਟ ਈ ਬੜੀ ਜਾਇਰੀ ਦੀ ਅੱਜ।
ਹਾਂਜੀ-ਹਾਂਜੀ, ਗਰਮੀ ਵੀ ਬੋਤ, ਇੱਕ ਤਾਂ ਲਾਈਟ ਵੀ ਬੋਤ ਜਾਂਦੀ ਵ।
ਅ ਅੱਜ ਪਾਣੀ ਵੀ ਨੀ ਆਇਆ ਸਵੇਰ ਦਾ, ਸਟਰਾਈ ਕ ਚਲਦੀ ਐ ਪਾਣੀ ਦੀ ਵੀ, ਹਾਂ ਪਤਾ ਨੀ ਕਿੰਨੇ ਦਿਨ ਰੈਂਦੀ ਐ ਹੁਣ ਬੱਤੀ ਵੀ ਹੁਨੀ ਆਈ ਐ, ਸਵੇਰ ਦੀ ਗਈ ਦੀ ਸੀ।
ਹਾਂ ਇੱਥੇ ਵੀ ਬੋਤ ਜਾਂਦੀ, ਰਾਤੀ ਵੀ ਗਈਦੀ ਸੀ, ਤੇ ਸਵੇਰੇ ਵੀ, ਹੁਣ ਆਈ ਐ। ਉਧਰ ਬਾਰ ਤੇ ਇੰਨੀ ਧੂਪ, ਇਨੀ ਗਰਮੀ
ਹੋਰ ਗਏ, ਕੰਮ ਗਏ, ਕੰਮ ਤੇ ਗਏ ਸਰਦਾਰ ਜੀ? ਹੂ, ਅੱਛਾ, ਛੁੱਟੀਆਂ ਪਈ ਦੀਆਂ?
ਹਾਂਜੀ, ਬਸ ਕਾਮ ਦੀ ਥੋੜੀ ਦਿੱਕਤ ਚੱਲਦੀ ਪਈ ਸੀ ਤਾਂ ਕਰਕੇ।
ਅੱਛਾ-ਅੱਛਾ। ਸਾਡੇ ਵੀ ਛੁੱਟੀਆਂ ਪਈਦੀਆਂ ਸੀ, ਅੱਜ ਈ ਖੁੱਲ੍ਹੀਆਂ।
ਅੱਛਾ।
ਹਾਂ ਬਸ, ਓ ਕਾ ਅ ਕੰਮ ਦਾ ਮੰਦਾ ਈ ਚੱਲਦਾ ਰਿਆ, ਗਰਮੀ ਦੇ ਕਾਰਨ ਕੰਮ ਈ ਨੀ ਨਿਕਲੇਦਾ।
ਹਾਂਜੀ, ਹੋਰ ਠੀਕ, ਵਧੀਆ।
ਬੱਚੇ?
ਬੱਚੇ ਬਸ, ਛੋਟੂ ਖੇਲਦਾ ਪਿਐ। ਹੁਣੇ ਉੱਪਰ ਗਈ ਐ ਖੇਲਣ ਨਈ-ਨਈ ਇੱਕ ਨੂੰ ਖੁੱਲਨੇਐ।
ਆਈ ਇੱਕ ਵੀ ਕੇੜੀ ਦੂਰ ਐ।
ਹਾਂਜੀ ਹੋਰ ਕੀ ਕੈਂਦਾ ਮੰਮਾ ਮੈਂ ਨੀ ਜਾਣਾ ਸਕੂਲ। ਰਾਤੀ ਵੀ ਮੈਂ ਕਿਆ ਸੋ ਜਾ ਮੈਂ ਕਿਆ ਫੇਰੇ ਸਕੂਲ ਫੇ ਮੈਂ ਕਿਆ ਸੋਜਾ ਥੋੜੇ ਦਿਨ ਰੈ ਗੇ ਸਕੂਲ ਜਾਣਾ ਦੋ ਤਿੰਨ ਦਿਨ ਕੈਂਦਾ ਨਈ ਮੈਂ ਨੀ ਜਾਣਾ। ਸਕੂਲ ਮੰਮਾ ਤੁਸੀਂ ਜਾਓ ਸਕੂਲ ਮੈਂ ਨੀ ਜਾਣਾ।
ਅੱਛਾ।
ਮੈਂ ਪੜ੍ਹ ਲਿਆ ਹੋਇਆ ਤੂੰ ਪੜ੍ਹ ਜਾ
ਅ ਬੱਚਿਆਂ ਦੇ ਨਖਰੇ ਬੜੇ ਨੇ ਹੁਣ ਉੱਠਣ ਦਾ ਵੀ ਟਾਈਮ ਟੇਬਲ ਏਨਾਂ ਦਾ ਖਰਾਬ ਹੋਇਆ ਵਾ।
ਹਾਂ ਹੁਣ ਰੋਜ਼ ਸਕੂਲ ਜਾਣਗੇ ਨਾ ਫਿਰ ਰੂਟੀਨ ਬਣੇਗੀ ਇਹਨਾਂ ਦੀ
ਹਾਂ
ਹਮ
ਹੋਰ ਸੁਣਾਓ ਗਏ ਕਿਤੇ ਨਹੀਂ
ਨਹੀਂ ਨਹੀਂ
ਹਂ ਹੋਰ ਸੱਭ ਤੋਂ ਵਧੀਆ ਸ ਹਾਂ ਹਾਂ ਹਾਂ ਗਰਮੀਂ ਹੈ ਬੜੀ
ਹੋਦਾ
ਕੋਈ ਸਬਜ਼ੀ ਦੀ ਕਿਹੜੀ ਡਿਸ਼ ਹੈ ਹੋਰ ਵਧੀਆ
ਇਕ ਤੇ ਮੈਂ ਜ਼ਿਆਦਾ ਤਾਂ ਬਣਾਦੀ ਨਹੀਂ ਹੇਗੀ ਜ਼ਿਆਦਾ ਤਾਂ ਘਰ ਦਾ ਹੀ ਅਸੀਂ ਖਾਂਦੇ ਰੋਟੀ ਪਾਣੀ ਆ ਸਬਜ਼ੀ ਵਗੈਰਾ
ਹਮ
ਕੱਲ ਤੇ ਉਹੀ ਸੱਤੂ ਦੀ ਕਚੋਰੀਆਂ ਬਣਾਈਆਂ ਸੀ ਜਿਹੜੀਆਂ ਉਹ
ਹਾਂ ਸੱਤੂ ਮਤਲਬ ਪੁੱਛਣਾ ਸੀ ਮੈਂ ਇਹ ਆਟਾ ਹੈ ਜਾਂ ਬੀਜ ਹੈ
ਨਹੀਂ ਨਹੀਂ ਦੱਸਾਂ ਅ ਵੇਸਨ ਟਾਈਪ ਹੁੰਦਾ ਸੱਤੂ ਜਿਹੜਾ ਹੁੰਦਾ ਨਾ ਜਿਸ ਤਰ੍ਹਾਂ ਬੇਸਨ ਹੁੰਦਾ ਉਸ ਤਰ੍ਹਾਂ ਦਾ ਹੁੰਦਾ
ਅੱਛਾ
ਹਾਂ ਸੱਤੂ ਜੇ ਬਸ ਤਿਆਰ ਉਹਨੂੰ ਕੁੱਛ ਨੀ ਕਰਨਾ ਉਹ ਪੈਕੇਟ ਹੀ ਮਿਲਦਾ ਤੁਹਾਨੂੰ ਵੇਸਨ ਹੁੰਦਾ ਫਿਰ ਉਹਦੇ ਚ ਦੀ ਪਿਆਜ ਤੇ ਹਰੀ ਮਿਰਚ ਵਗੈਰਾ ਮਸਾਲੇ ਗਰਮ ਮਸਾਲਾ ਜੀਰਾ ਜਵਾਇਣ ਪਾ ਕੇ
ਹਮ
ਸੂਜੀ ਪਾ ਕੇ ਤੇ ਬਸ ਉਹਨੂੰ ਮਿਕਸ ਕਰਨਾ ਫਿਰ ਆਟਾ ਗੁੰਨਾ ਜਿਹੜਾ ਮੈਦਾ ਇੱਕ ਕੱਪ ਮੈਦਾ ਹੋ ਗਿਆ ਸੂਜੀ ਹੋ ਗਿਆ ਆਟਾ ਇੱਕ ਮਤਲਬ ਇੱਕੋ ਇੱਕੋ ਕੱਪ ਲੈਣਾ ਮਤਲੱਬ ਇੱਕ ਕੋਲੀ ਕਹਿ ਲਓ ਹਾਂਜੀ ਤੇ ਉਹਦੇ ਚੱ ਵੀ ਥੋੜ੍ਹੀ ਜਵੇਂ ਨ ਐ ਥੋੜਾ ਘਿਓ ਤੇ ਨਮਕ ਵਗੈਰਾ ਪਾ ਕੇ ਫਿਰ ਆਟਾ ਗੁੰਨ ਲੈਣਾ ਥੋੜ੍ਹੀ ਦੇਰ ਉਹਨੂੰ ਰੱਖ ਦੇਣਾ ਆਟਾ ਗੁੰਨ ਕੇ ਥੋੜਾ ਮਿਕਸ ਹੋ ਜਾਏਗਾ ਨਾ ਸਾਰਾ ਕੁਝ ਵਗੈਰਾ ਵੀ ਹਾਂ ਨਹੀਂ ਨਹੀਂ ਔਖਾ ਨੀ ਹਾਂ ਹਾਂਜੀ ਹਾਂਜੀ ਮਤਲੱਬ ਸਿੰਪਲ ਕੁੱਛ ਨੀ ਕਰਨਾ ਬਸ ਤੇ ਆਟਾ ਗੁੰਨ ਕੇ ਥੋੜੀ ਦੇਰ ਰੱਖ ਦੇਨਾ ਤੇ ਜਿਹੜੇ ਸੱਤੂ ਏ ਉਹਨੂੰ ਸਿਰਫ ਉਹ ਭੁਣਨਾ ਭਣਣਾ ਕੁੱਛ ਨੀ ਐਂਜੀ ਹੁੰਦਾਓ
ਅੱਛਾ ਅੱਛਾ
ਹਾਂ ਤੇ ਉਹ ਪਿਆਜ਼ ਤੇ ਕੱਟ ਕੁੱਟ ਕੇ ਤੇ ਫਿਰ ਬਸ ਪੇੜੇ ਬਣਾ ਲਓ, ਛੋਟੇ ਛੋਟੇ ਨੂੰ ਵੇਲ ਕੇ, ਜਿਸ ਤਰ੍ਹਾਂ ਅਸੀਂ ਆਲੂ ਆਲੀ, ਰੋਟੀ ਬਣਾਉਦੇ, ਪੇੜੇ ਬਣਾਉਦੇ ਹਾਂ ਉਸ ਤਰਾਂ, ਹੀ ਬਣਾ ਕੇ, ਫਿਰ ਥੋੜਾੱ ਹੱਥ ਨਾਲ ਉਹਨੂੰ ਕਰਲੋ
ਅੱਛਾ।
ਹਾਂਜੀ, ਮਤਲੱਬ ਜ਼ਿਆਦਾ ਉਹ ਨੀ ਹੈਗੀ, ਹੈਗੀ ਹੈ ਜ਼ਿਆਦਾ
ਹਾਂ, ਮੈਂ ਕਿਹਾ ਉਹ ਕਿੰਨਾ ਸਿਲਾਈ ਦਾ ਕੰਮ ਵੀ ਕਰ ਲੈਂਦੇ ਹੋ?
ਹਾਂਜੀ -ਹਾਂਜੀ।
ਆਂਦੇ ਕੱਪੜੇ ਸੀਣੇ?
ਕਮਾਂ ਸੀ ਲੈਂਦੀ ਆਂ, ਪਰ ਹੁਣ ਤੇ ਜਦੋਂ ਦਾ ਵਿਆਹ ਹੋਇਆ, ਉਸ ਤੋਂ ਬਾਅਦ ਕੇ ਮਤਲੱਬ, ਕਿਸੇ ਦੇ ਸੀਤੇ ਨਹੀਂ ਹੈ ਤੇ, ਆਪਣੇ ਸੀਦੇ ਹੁੰਦੇ ਨੇ, ਉਹ ਵੀ ਹੁਣ ਤੇ ਛੋਟੂ ਕਰਕੇ ਸਿਪਦੇ ਹੀ ਨੀ ਹੈ।
ਆ, ਥੋੜ੍ਹਾ ਬਹੁਤਾ, ਥੋੜਾ ਬਹੁਤਾ, ਕਰਦੇ ਰਹੋ ਨਾ। ਕੰਮ ਤੇ, ਹੋ ਜਾਂਦਾ ਸਰੀਰ ਵੀ, ਫਿੱਟ ਰਹਿੰਦਾ ਇਹਨਾਂ ਨੇ
ਉਹ, ਮੈਂ ਸੀਂਦੀ ਸੀ ਪਹਿਲੇ ਤੇ, ਹੁਣ ਸਗੋਂ ਮੈਂ ਤੇ ਸੀਤੇ ਹੀ ਨਹੀਂ, ਕਿੰਨੀ ਚਿਰ ਦੋ ਤਿੰਨ ਮਹੀਨੇ ਹੋ ਗਏ, ਸੀਤੇ ਹੀ ਨੀ ਹੈ।
ਹ
ਨਾਲੇ ਮਸ਼ੀਨ ਹੈ ਨੀ, ਤੇ ਹੁਣ ਮਸ਼ੀਨ ਲਵਾਂਗੀ ਫਿਰ ਸਟਾਰਟ ਕਰਾਂਗੇ।
ਮਸ਼ੀਨ ਲੈਣੀ ਤੇ, ਮੇਰੇ ਕੋਲੋਂ ਲੈ ਲੈਣਾ, ਮੇਰੇ ਕੋਲ ਪਈ ਹੈ।
ਅਹ, ਪੈਰਾਂ ਵਾਲੀ
ਹਾਂ, ਪੈਕੇਜ ਬੰਦ ਪਿਆ, ਵਾ ਸੀਲ ਬਿਲਕੁਲ ਹੀ।
ਅੱਛਾ -ਅੱਛਾ, ਕਿਹੜੀ ਅਮਰੇਲਾ ਕੀ ਦੂਸਰੀ? ਅੰਮਰੇਲਾ ਮਸ਼ੀਨ ਹੈ ਕਿ ਦੂਸਰੀ ਹੈ?
ਆਹ, ਮੋਟਰ ਵਾਲੀ ਏ।
ਨਹੀਂ ਅੰਮਰੇਲਾ, ਕਿ ਮੈਂ ਕਿਹਾ ਦੂਸਰੀ
ਕੰਪਨੀ, ਇਹ ਪਤਾ ਨਹੀਂ, ਕਿਹੜੀ ਨਾਂ ਭੁੱਲ ਗਿਆ ਮੈਨੂੰ
ਇੱਕ ਤੇ, ਜਿਸ ਤਰ੍ਹਾਂ, ਅੱਛਾ, ਨਹੀਂ ਇੱਕ ਤੇ ਮਤਲਬੱ ਹਾ। ਵਾਲੀ ਹੁੰਦੀ ਨਾ, ਜਿਹੜੀ ਉਹ ਚ ਵੀ ਮੋਟੇ ਮੋਟਾ ਲਾ ਜਾਂਦੀ ਇੱਕ ਅਮਰੇਲਾਂ
ਆ, ਅੰਬਰੇਲਾ ਫੁੱਲ, ਸਟੈਂਡ ਵਾਲੀ ਹੈ ਹਾਂ ਸਟੈਂਡ ਵਾਲੀ, ਉਹ ਮਿਲ ਰਹੀ ਸੀ ਤੇ ਮੇਰੇ ਜਗ੍ਹਾ ਦੇ ਕਾਰਨ ਨਾ, ਥੋੜ੍ਹੀ ਦਿੱਕਤ ਆਈ, ਫਿਰ ਮੈਂ ਖੋਲੀ ਹੋਈ ਨ ਬੰਦ ਪੈਕ
ਅੱਛਾ -ਅੱਛਾ। ਕਲ ਫੋਟੋ ਭੇਜਣਾ, ਤੁਸੀਂ ਇੱਕ ਵਾਰੀ ਫਿਰ ਮੈਂ ਦੇਖਾਂਗੀ।
ਹਾਂ, ਭੇਜਾਂਗੇ ਫੋਟੋ ਨੂੰ।
ਕਿਨੇ ਦੀ ਲਈ ਹੈ ਭੈਣ?
ਹੈਂ, ਇਹ ਗਿਨੀ ਆ ਰਹੀ ਹੈ ਉਹ ਦੇਖ ਪਿੱਛੇ, ਹੋਰ ਹੇਮਕੁੰਡ ਸਾਹਿਬ ਯਤਰਾ। ਉਹ ਗਏ ਨਾ, ਮੱਥਾ ਟੇਕਣ ਸਾਹਮਣੇ ਫੋਟੋ ਆ ਗਈ ਉਹਨਾਂ ਦੀ
ਅੱਛਾ -ਅੱਛਾ।
ਆਂ। ਹਾਂ।
ਦੇਖਲੋ, ਤੁਸੀਂ।
ਗੋਲੂ ਵੀ ਹੈ।
ਨਹੀਂ ਮੈਂ ਕਿਹਾ, ਤੁਸੀਂ ਉੱਥੇ ਕਿੰਨੇ ਦੀ ਲਈ ਮਸ਼ੀਨ?
ਮੈਂ, ਲਈ ਸੀ ਅ, ਆਪਣਾ ਹੈ, ਤੇ ਪੰਦਰਾਂ ਹਜ਼ਾਰ ਦਾ ਪੈਕੇਜ ਸੀ, ਉਹ
ਅੱਛਾ।
ਤੇ ਮੈਂ ਕਿਹਾ, ਜੇ ਕੋਈ ਖਰੀਦੇ ਗਾ, ਚੱਲ ਹਜ਼ਾਰ ਦੋ ਹਜ਼ਾਰ ਕੱਟ ਦੇ ਦੇ।
ਅੱਛਾ।
ਵੈਸੇ ਮੈਂ, ਅੱਛ ਅਮੈਂ ਵੀ ਵੈਸੇ ਤਾਂ ਪਤਾ ਕਰਕੇ ਆਈ ਸੀ। ਉਦੋਂ ਬਾਜ਼ਾਰ ਗਈ ਸੀ ਏਨਾਂ ਨਾਲ
ਹੂੰ
ਮਲਬ ਅੱਠ ਹਜ਼ਾਰ ਦੀ ਪੂਰੀ ਪੈਂਦੀ ਪਈ ਸਟੈਂਡ ਵਗੈਰਾ ਤੇ ਮਸ਼ੀਨ ਹਾਂ ਮੋਟਰਟਰ ਅਲਗ ਤੋਂ।
ਕੇਨੇ ਦੀ ਦੱੱਸੀ ਐ, ਹੈਂ?
ਅੱਠ ਹਜ਼ਾਰ ਦੀ।
ਅੱਠ ਹਜ਼ਾਰ ਦੀ ਆ ਫੇਰ ਓ ਦਾ ਤੇ ਏਦਾਂ ਦਾ ਫ਼ਰਕ ਪਏਗਾ ਨਾ
ਹਾਂ-ਹਾਂ ਤੇ ਸਟੈਂਡ ਵਗੈਰਾ ਵੀ ਸਭ ਕੁਛ ਮਲਬ ਤੇ ਅੱਠ ਹਜ਼ਾਰ ਦੇ ਵੇ ਕੈਂਦੇ ਅਗਸਤ ਮੀਨੇ ਲੈ ਕੇ ਦੇਵਾਂਗਾ ਹਜੇ ਥੋੜਾ ਰੁਕ ਜਾ ਮੈਂ ਕੇਆ ਠੀਕ ਆ।
ਹਾਂ ਓ ਵੀ ਨੀ ਜਾ ਰੇਆ ਹੋਰ ਬਾ ਛੋਟੂ ਕੀ ਕਰ ਰੇਆ?
ਛੋਟੂ ਕੁਛ ਨੀ ਖੇਲਦਾ ਪੇਆ ਤੰਗ ਕਰਦਾ ਪੇਆ ਹੁਣ ਉੱਪਰ ਗੇਆ ਸੀ ਦਾਦੀ ਕੋਲ ਤੇ ਹੁਣੇ ਆਇਆ ਥੱਲੇ ਹੁਣ ਕੁਛ ਨਾ ਕੁਛ ਰੀਮਾਂਡ ਹੋਣੀ ਐ। ਹਾਜੀ ਹੋਰ ਠੀਕ ਆ।
ਹੋਰ ਸੁਣਾਓ ਹਾਂਜੀ?
ਮੈਂ ਕੇਆ ਹੁਣ ਦੁਪੈਰ ਦੀ ਤੇਆਰੀ
ਹਾਂ ਬਸ ਦੁਪੈਰ ਦੀ ਸਬਜ਼ੀ ਕੱਟੀ ਹੋਈ ਏ ਬਸ ਤੜਕਾ ਪੇਆ ਪਾਣਾ ਫਰਫਰ ਕੇ ਕੁੱਕਰ ਦੀ ਦੋ ਸੀਟੀਆਂ ਕਰਾਵਾਂਗੀ ਪਰ ਇਸ ਟਾਈਮ ਦੇ ਗਰਮੀ ਦੇ ਕਾਰਨ ਅੰਦਰ ਜਾਣ ਦਾ ਦੇਲ ਨੀ ਕਰਦਾ ਕੀਚਨ ਚ ਘਬਰਾਟ ਪੈਂਦੀ ਪੈਂ ਏ
ਕੀ ਬਣਾਣ ਲੱਗੀ ਮੈਂ ਕੇਆ?
ਮੈਂ ਅੱਜ ਕੀਆ, ਬੜੇ ਦੇਨ ਹੋ ਗਏ ਖਾਧਾਂ ਨੀ
ਆਹੋ ਚੱਲ ਠੀਕ ਕੀਆ ਵੀ ਹਾਂ ਚਾਈਦਾ ਵਧੀਆ
ਫੇਰ ਮੈਂ ਰਾਜਮਾ ਨੀ ਬਣਾਏ
ਅੱਛਾ
ਮੈਂ ਕੇਆ ਚਲੋ ਅੱਜ ਘੀਆ ਬਣਾ ਲੈਂਨੇ ਕੱਲ ਰਾਜਮਾਂ ਬਣਾ ਲਾਂਗੇ
ਅੱਛਾ ਮੈਂ ਵੀ ਪਨੀਰ ਬਣੲਏਆ ਸੀ ਓ ਹੁਣ ਸਵੇਰੇ ਨਾਸ਼ਤਾ ਤੇ ਓਦੇ ਨਾਲ ਈ ਗੱਲ ਹੈ ਤੇ ਹੁਣ ਦੇ ਦੇ ਹ ਕੀ ਬਣਾਣਾ ਹੁਣ ਲੇਆਣਾ ਚਾਈਦੀ ਆ ਸਬਜ਼ੀ ਲੇਆਓ ਜੇੜੀ ਖਾਣੀ ਆ
ਸਬਜ਼ੀ ਬਣਾਣ ਵੈਸੇ ਕੁਛ ਲੱਭਦੀ ਨੀ ਬਸ
ਹੋਰ ਐਹੀ ਆ ਘੀਆਂ ਖਾ ਲੋ ਕਰੇਲੇ ਖਾ ਲੋ ਅਰਬੀ ਖਾ ਲੋ
ਭਿੰਡੀਆਂ ਪੈਲੇ ਬਣਾ ਲੱਗੀ ਸ ਤੇ ਓ ਫੇਰ ਫੁਲਕੇ ਬਣਾਣੇ ਪੈਣੇ ਸੀ ਮੈਂ ਕੇਆ ਚਲੋ
ਅੱਛਾ-ਅੱਛਾ ਹਾਂਜੀ ਓਹੀ ਹੁੰਦਾ ਕਦੀ ਪੁੱਛਦੀ ਕੀ ਖਾਣਾ ਬਣਾਦੇ ਆ
ਹੋਰ ਦਸੋ? ਬਾਰ ਦੀ ਹਵਾ ਲਈ ਨੀ
ਹਾਂਜੀ?
ਬਾਰ ਨੀ ਗਏ ਮੇ ਕੇਆ ਅੰਦਰ ਈ ਵੜੇ ਨੇ ਉਦੋਂ ਦੇ?
ਓ ਰੋਲ ਬਸ ਏਥੇ ਈ ਗਏ ਸੀ ਗੁਰਦੁਆਰੇ ਗਏ ਸੀ ਦੋ- ਤਿੰਨ ਦੇਨ ਹੋ ਗਏ ਨੇ ਤੇ ਪਰਸੋਂ ਸ਼ਾਮੀ ਚਲੇ ਗਏ ਸੀ ਚੱਕਰ ਲਾਣ ਓਸਦੇ ਨਾਲ ਗੁਰਦੁਆਰੇ ਹੋਏ ਸੀ ਹੁਣ ਕੈਂਦੇ ਬਈ ਆ ਜਾਣਾ ਸੀ ਅੰਬਰਸਰ ਤੇ ਫਿਰ ਗਰਮੀ ਏਨੀ ਫਿਰ ਗਏ ਈ ਨੀ
ਗਰਮੀ ਦੇ ਕਾਰਨ ਅਸੀਂ ਵੀ ਨਾ ਗਏ ਦਰਬਾਰ ਸਾਹਿਬ ਹਾਂਜੀ ਹਾਂ।
ਓ ਤੇ ਬਿਲਕੁਲ ਨੀ ਆਂਦੀ ਦੋ ਦਿਨ ਹੋ ਗਏ ਨੇ। ਬੁਰੀ ਹਾਲਤ ਹੋਈ ਦੀ ਗਰਮੀ ਨਾਲ ਤੇ
ਹੋਰ ਬਾਰ ਮੂੰਹ ਨੀ ਨਿਕਲਿਆ ਦਾ ਚਾਰ ਪੰਜ ਲੋਕ ਜਾਦਾ ਹੀ ਗਰਮੀ ਪਿਆ ਕਰਦੀ ਬੋਤ
ਹਾਂਜੀ ਉਹੀ ਰੋਟੀ ਵੀ ਨਾ ਖਾਣ ਦਾ ਮਨ ਕਰਦਾ ਪਿਆ ਗਰਮੀ ਨਾਲ ਤੇ
ਚਲੋ ਕੀ ਕਰਨਾ ਫਿਰ ਗਰਮੀ ਨੇ ਵੀ ਆਪਣਾ ਜ਼ੋਰ ਦੱਸਣਾ ਈ ਏ। ਹੋਰ ਸੁਣਾਓ। ਬੱਚੇ ਸਾਡੇ ਬਸ ਆਏ ਦੇ ਸੀ ਛੁੱਟੀਆਂ 'ਚ ਹੁਣ ਗਏ ਨੇ ਸਾਰੇ ਆਪੋ ਆਪਣੇ ਘਰ ਚਲੇ ਗਏ ਆ।
ਕਈਆ ਦੇ ਟੈਸਟ ਹੋਣ ਵਾਲੇ ਹੈ ਹੁਣ ਕੋਈ ਟਿਊਸ਼ਨ ਜਾਏਗਾ ਸਾਡੇ ਬੱਚਿਆਂ ਦੇ ਆਂਦੇ ਈ ਹਜੇ ਦੇ ਦੋ ਪ੍ਰੋਜੈਕਟ ਬਣਾਣੇ ਨੇ ਓ ਵੀ ਨਈ ਬਣਾਏ ਦੇ।
ਬਸ ਇਹਨਾਂ ਦਾ ਹੁਣ ਹੋ ਮੈਂਰੇ ਤਾਂ ਬਣਾ ਆਈ ਸੀ ਜੰਮੂ ਮੈਂ ਗਏ ਸੀ ਨਾ ਮੈਂ ਪੇਕੇ ਤੇ ਮੈਂ ਨਾ ਉੱਥੇ ਬਣਾ ਕੇ ਆ ਗੀ ਸੀ ਹੋਮ ਵਰਕ ਨੀ ਕੀਤਾ ਬਸ ਮੈਂ ਉਹੀ ਕੈਂਦੀ ਵੀ ਦੋ ਦਿਨ ਹੈਗੇ ਜੇੜਾ ਜਿੰਨਾ ਹੁੰਦਾ ਕੱਲ ਆ ਕਰਵਾ ਦਿਨੀ ਆ ਫੇਰ ਜਾ ਕੇ ਹੋਣਾ ਨ ਤੇਰੇ ਕੋਲੋਂ
ਉਹੀ ਨਾ ਫਿਰ ਬੱਚੇ ਆਪਣਾ ਕੰਮ ਤੇ ਆਪ ਕਰਦੇ ਨੀ ਕਰਨਾ ਪੈਣਾ ਸਾਨੂੰ
ਹੋਰ-ਹੋਰ ਨਾ ਛੋਟੇ ਬੱਚ ਨੇ ਕਿੰਨਾ ਕੁ ਕਰ ਲੈਣ ਦਾ ਹੁੰਦਾ ਇਹ ਪਲੇਅ ਵੇ ਹੈਗੀ ਏ।
ਘਰ ਜਾਂਦੇ ਨੇ ਕਦੀ ਫਾੜ ਦਿੰਦੇ ਨੇ ਕਦੀ ਗ਼ਲਤ ਕਰ ਦਿੰਦੇ ਨੇ।
ਹਾਂ ਫਿਰ ਸਾਨੂੰ ਗੁੱਸਾ ਚੜਦਾ।
ਹਾਂ
ਹਾਂ ਮੈ ਮਨ ਖਿਜ ਜਾਂਦਾ।
ਹੋਰ ਬਸ-ਬਸ ਠੀਕ ਠਾਕ।
ਚਲੋ ਠੀਕ ਹੈ ਫਿਰ ਮੈਂ ਬਾਦ 'ਚ ਕਰਾਂਗੀ ਤੁਹਾਨੂੰ
ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।